ਹਾਂਜੀ ਜੀ,
ਦੀਏ ਠੀਕ ਔ ਤੁਸੀਂ?
ਹਾਂਜੀ ਮੈਂ ਠੀਕ ਆ, ਤੁਸੀਂ ਦੱਸੋ?
ਹਾਂਜੀ-ਹਾਂਜੀ ਬਸ ਠੀਕ ਆ। ਮੈਂ ਵੀ ਬਸ ਕੁਛ ਨਹੀਂ ਵਿਹਲੇ ਬੈਠੇ, ਸੀ ਮੈਂ ਕਿਹਾ ਬੜੇ ਦਿੰਨ ਹੋ ਗਏ ਗੱਲ ਨੀ ਸੀ ਤੁਹਾਡੇ ਨਾਲ,
ਅੱਛਾ-ਅੱਛਾ, ਹਾਂਜੀ ਦੱਸੋ?
ਮੈਂ-ਮੈਂ ਪੁੱਛ ਰਿਹਾ ਸੀ ਅੱਜ ਕੱਲ ਲੋਕ ਵੇਸਟੇਜ ਕਿੰਨੀ ਕਰਦੇ ਆ ਫੂਡ ਦੀ।
ਸਹੀ ਗੱਲ ਹੈ,
ਹੂੰ ਇਹਨਾਂ ਨੂੰ ਮਤਲਬ ਕੀ ਸਮਝਾਇਆ ਬੰਦਾ ਕਿਸੇ ਨੂੰ,
ਉਹੀ ਗੱਲ ਹੈ ਨਾ ਪਰ ਦੇਖੋ ਉਹੀ ਕਰਦੇ ਨੇ, ਜਿਨ੍ਹਾਂ ਨੂੰ ਫੂਡ ਦੀ ਕਦਰ ਨਹੀਂ ਹੈ। ਉਹਨਾਂ ਕੋਲੋਂ ਪੁੱਛੋ ਜਿਨਾ ਕੋਲ ਹੈ ਹੀ ਨਹੀਂ। ਹਨਾ ਜੇ ਇਹਨਾਂ ਨੂੰ ਖਾਣ ਨੂੰ ਮਿਲਦਾ ਪਤਾ ਨੀ ਹੈ ਬਿਲਕੁਲ ਉਹ ਨੂੰ ਵਿਚਾਰਿਆਂ ਨੂੰ ਇੱਕ ਪੈਸੇ ਤੋਂ ਮਤਾਜ ਨੇ ਉਹਨਾਂ ਨੂੰ ਪਤਾ ਖਾਣ ਦੀ ਕੀਮਤ ਕੀ ਹੁੰਦੀ ਹੈ।
ਹੂੰ
ਉਹ ਇਹ ਨਾ ਜਿਹਨਾਂ ਕੋਲ ਚੀਜ਼ ਹੈਗੀ ਉਹਨਾਂ ਨੂੰ ਕਦਰ ਨਹੀਂ ਹੈ। ਜਿਹਨਾਂ ਕੋਲ ਹੈ ਨਹੀਂ ਹੈਗੀ ਤੇ ਉਹ ਵਿਚਾਰੇ ਰੋਂਦੇ ਫਿਰਦੇ ਫਿਰਦੇ ਨੇ ਹਨਾ। ਮੰਗਦੇ ਨੇ ਘਰ ਕਾਰ ਪਜਨ ਦਰਵਾਜੇ ਦਰਵਾਜੇ
ਬਿਲਕੁਲ ਬਿਲਕੁਲ ਕਿ ਨਾ ਉਹ ਵੇਸਟ ਕਰਦੇ ਕਰਦੇ ਨੇ
ਹੂੰ
ਪੰਜਾਹ ਸੱਠ ਪ੍ਰਸੈਂਟ ਤੋਂ ਜ਼ਿਆਦਾ ਲੋਕ ਭੁੱਖੇ ਸੌੁੰਣਦੇ ਹੋਣੇ ਰਾਤੀ
ਭੁੱਖੇ ਸੌਦੇ ਹਨੇ ਨੇ। ਹਨੂੰ ਵੀ ਵਿਚਾਰੇ ਦੇਖੋ ਕੋਈ ਵੀ ਨ ਚੋਂ ਦੇਖ ਕੇ ਖਾ ਰਿਹਾ ਆਉਦਾ ਹੈ। ਕੋਈ ਕੁਛ ਕਿੰਨੀ ਹਾਂ ਉਹੀ ਨਾ ਕਹਿੰਦੇ ਨੇ ਆਪਣੇ ਤੋਂ ਨੀਵੇਂ ਨੂੰ ਹਮੇ੍ਰਸ਼ਾ ਦੇਖੋ ਪਤਾ ਲੱਗਦਾ ਕਿ ਕੀ ਇਹ ਦੁਨੀਆਂ
ਸਹੀ ਗੱਲ ਸਹੀ ਗੱਲ।
ਔਰ ਇਨਸਾਨ ਦੀ ਉਹ ਫਿਤਰਤ ਐ ਉਹ ਆਪਣੇ ਤੋਂ ਉੱਪਰ ਨੀ ਦੇਖੇਗਾ ਨੀਚੇ ਤੋਂ ਨੀ ਦੇਖੇਗਾ। ਹਨ ਨਾ ਹਾਂ ਹਾਂ ਉਹ ਆਪਣੇ ਤੋਂ ਉਚੇ ਨੂੰ ਹੀ ਦੇਖੇਗਾ ਹਾਂ। ਆਪਣੇ ਤੋਂ ਹਮੇਸ਼ਾ ਨੀਚੇ ਕਹਿੰਦੇ ਨੇ ਨੀਵੀਂ ਟੇਣੀ ਨੂੰ ਹਮੇਸ਼ਾ ਫਲ ਲੱਗਦਾ ਹਨਾ।
ਕੁੱਛ ਲੋਕੀ ਬਾਹਰ ਜਾ ਜਾ ਕੇ ਐੰਨੇ ਐਨੇ ਮਹਿੰਗੇ ਮਹਿੰਗੇ ਹੋਟਲਾ ਚ ਰੋਟੀ ਖਾਂਦੇ ਨੇ ਇੰਨੇ ਨੇ ਪੈਸੇ ਦੇ ਕੇ ਲੇਕਿਨ ਬਾਹਰ ਕਿਸੇ ਗ਼ਰੀਬ ਨੂੰ ਭੁਖਾ ਖੜਾ ਹੋਏਗਾ ਉਹਨੂੰ ਨੀ ਖਵਾਉਣਗੇ।
ਉਹਨੂੰ ਨੀ ਖਵਾਉਣਗੇ। ਉਹ ਖਾਣਾ ਵੇਸਟ ਕਰਨਗੇ ਵਿੱਚ ਛੋੜਣਗੇ ਸੁੱਟ ਦੇਣਗੇ ਜਾਂ ਕੁਛ ਕਰ ਦੇਣਗੇ ਹਨਾ ਹੂੰ ਕਿਸੇ ਗ਼ਰੀਬ ਨੂੰ ਨਹੀਂ ਦਿੰਦੇ ਹੈ਼ ਹੈ ਨਾ ਖਾਣੇ ਦੀ ਵੇਸਟੇਜ ਬਹੁਤ ਗੰਦੀ ਆਦਤ ਕ ਹੈ ਕਹਿੰਦੇ ਅਸੀਂ ਗੁਰੂ ਘਰ ਵੀ ਜਾਂਦੇ ਹਾਂ ਨਾ ਤੇ ਉੱਥੇ ਵੀ ਹਮੇਸ਼ਾ ਹੀ ਸਮਝਾਉਂਦੇ ਨੇ ਓਨਾ ਲਓ ਜਿੰਨਾ ਖਾਧਾ ਜਾਏ ਜਿੰਨੀ ਵਾਰੀ ਮਰਜ਼ੀ ਲਓ ਬਾਬੇ ਦੇ ਘਰ ਜਾ ਕੇ ਕੋਈ ਮਨਾਹੀ ਨਹੀਂ ਹੁੰਦੀ ਕਿ ਅਸੀਂ ਇਹ ਨੀ ਇਹਨਾ ਨੀ ਲੈਣਾ ਉਹਨਾ ਨੂੰ ਲੈਣਾ ਜਿੰਨੇ ਵਾਰੀ ਮਰਜ਼ੀ ਖਾਓ ਪਰ ਓਨਾ ਹੀ ਲਉ ਜਿੰਨਾ ਖਾ ਸਕੇ ਕੁ ਦਿ ਜੂੱਠ ਨਾ ਛੋੜੋ ਜੂਠ ਨਾ ਛੋੜੋ ਹਮ
ਉਹੀ ਅਸੀਂ ਜਿੰਨਾ ਜੂਠ ਛੋੜਦੇ ਹਾਂ ਉਹ ਕਿਸੇ ਦੂਸਰੇ ਟੇਡਾ ਹੀ ਪੈ ਜਾਂਦਾ ਏ
ਬਿਲਕੁੱਲ ਉਹ ਤਾਂ ਹੀ ਤੇ ਕਹਿੰਦੇ ਨੇ ਜਿੰਨਾ ਤੁਸੀਂ ਥਾਲੀਆਂ ਚ ਵੇਸਟ ਕਰੋਗੇ ਨਾਲੀਆਂ ਚ ਜਾਏਗਾ ਉਸ ਤੋਂ ਚੰਗਾ ਕਿਸੇ ਹੋਰ ਦੋ ਭੂੱਖਿਆਂ ਦਾ ਹੋਰ ਢਿੱਡ ਭਰ ਜਾਏਗਾ ਨੇ ਹਮ
ਬਾਕੀ ਲੋਕਾਂ ਨੂੰ ਨਹੀਂ ਸਮੱਝ ਆਉਂਦਾ
ਤੇ ਅੱਜ ਵੀ ਮੇਰੀ ਮੇਰੀ ਮੇਰੀ ਮੇਰੀ ਕਰਕੇ ਬਹੁੱਤ ਹੀ ਉਹਨਾਂ ਨੂੰ ਘੰਮਡ ਵੀ ਇਹ ਹ ਚੀਜ਼ ਕਿ ਉਹ ਤਾਂ ਹੀ ਤੇ ਇਨਾ ਖਾਣਾ ਵੇਸਟ ਕਰਦੇ ਨੇ
ਹਹ ਹ
ਔਰ ਜਿਹੜਾ ਨੀਵਾਂ ਹੋਏਗਾ ਨਾ ਮੱਤਲਬ ਚ ਡਾਊਨ ਟੂ ਅਰਥ ਹੋਏਗਾ ਉਹ ਕਦੇ ਖਾਣਾ ਵੇਸਟ ਨਹੀਂ ਕਰੇਗਾ ਕਿਉਂਕਿ ਉਹਨੂੰ ਕਦਰ ਹੋਏਗੀ ਹਨਾ ਉਹਨੂੰ ਪਤਾ ਹੋਏਗਾ ਕਿ ਜੀ ਮੈਂ ਖਾਣਾ ਵੇਸਟ ਕਰਾਂਗਾ ਤੇ ਮੈਂ ਵੀ ਉਹੀ ਕੰਡੀਸ਼ਨ ਤੋਂ ਗੁਜ਼ਰਿਆ
ਉਹਦੀ ਮਹੱਤਵਤਾ ਉਹਨੂੰ ਪਤਾ ਹੈਗਾ ਮਹਤਵ ਕੀ ਹੈਗਾ ਰੋਟੀ ਦਾ ਕਿਵੇਂ ਮਿਲਿਆ ਮੈਨੂੰ ਮੈਂ ਕਿਵੇਂ ਕੰਮ ਕਰਕੇ ਆਇ ਵਾਂ ਕਿਵੇਂ ਕਿਵੇਂ ਕਮਾਈ ਕੀਤੀ ਹੈ ਸਾਰਾ ਦਿਨ ਕਿਵੇਂ ਮਸ਼ੀਨ ਦੇ ਆ ਕੇ ਖੜੜ ਹੋਇਆ ਵਾ ਫ ਇਹੋ ਜਿਹੇ ਦੇ ਇਨਸਾਨ ਨੂੰ ਰੋਟੀ ਖਾ ਕੇ ਵੀ ਬੜਾ ਮਜ਼ਾ ਆਉਂਦਾ ਰਾਤੀ ਚਲੋ ਮਿਹਨਤ
ਹਾਂ ਰੋਟੀ ਖਾ ਕੇ ਨੀਂਦ ਵੀ ਬੜੀ ਅੱਛੀ ਆਉਂਦੀ ਹੈ ਉਹ ਥੱਕਿਆ ਹੁੰਦਾ ਹੈ ਥੱਕਾ ਉਹ ਨੀ ਨੀਂਦ ਹੀ ਬਹੁਤ ਅੱਛੀ ਹੁੰਦੀ ਹੈ
ਹਾਂ ਹਾਂ ਹਾਂ
ਔਰ ਸਾਡੇ ਵਰਗੇ ਲੋਕਾਂ ਨੂੰ ਗੋਲੀਆਂ ਖਾ ਕਰ ਕੇ ਸੋਣਾ ਪੈਂਦਾ ਨੀ ਅੰਦਰ ਦੀਆਂ ਇਹ ਤਾਂ ਨਹੀਂੀ ਹੁੰਦਾ ਆਉਂਦੀ ਹੈ ਕਿਉਂਕਿ ਅਸੀਂ ਮਿਹਨਤ ਕਰ ਕਰੀ ਦੀ ਹੈ ਤਾਂ ਕਰਕੇ ਹਮ ਉਹਨਾਂ ਦੇ ਮੁਤਾਬਿਕ ਅਸੀਂ ਲੋਕ ਮਿਹਨਤ ਨਹੀਂ ਕਰ ਸਕਦੇ ਓਕ ਜੋਬ ਇੱਕ ਮਿਡਲ ਫੈਮਲੀ ਦੇਦੇ ਕਰਦੇ ਨਾ ਜਿਵੇਂ ਗਰੀਬ ਬੰਦਾ ਉਹ ਬਹੁਤ ਮਿਹਨਤ ਕਰਦਾ ਆਪਣੇ ਪਰਿਵਾਰ ਵਾਸਤੇ ਹੂ ਉਹ ਇਹੀ ਇੱਕ ਰੋਟੀ ਵਸ ਕਰ ਨਾ ਉਹੀ ਰੋਟੀ ਅਸੀ ਵੇਸਟ ਕਰੀਏ ਕੀ ਫ਼ਾਇਦਾ ਉਹਦਾ
ਕਈ ਵੱਡੇ ਘਰਾਂ ਦੇ ਬੱਚੇ ਦੇਖੇ ਨੇ ਉਹ ਇਹਨਾਂ ਨਾ ਖਾਣਾ ਪਲੇਟ ਹੀ ਭਰ ਲੈਂਦੇ ਨੇ ਲੇਕਿਨ
ਹਮ ਖਾਂਦੇ ਕੁਛ ਵੀ ਨਹੀਂੀ ਹੈ ਸਹੀ ਗੱਲ ਹੈ ਹਾਂ ਪੂਰੀ ਪਲੇਟ ਵੇਸ ਹਮ ਉਹ ਦੇਖਦੇਦੀ ਵਿਆਹ ਵਹ ਤਾਂ ਤੇ ਜਾਓ ਤੇ ਕਿੰਨੀਆਂ ਪਲੇਟਾਂ ਵੇਸਟ ਕੀਤੀਆਂ ਬਲਕਿ ਢਾਈ ਢਾਈ ਤਿੰਨ ਤਿੰਨ ਹਜ਼ਾਰ ਦੀ ਇੱਕ ਪਲੇਟ ਹੁੰਦੀ ਹੈ ਰੋਟੀ ਦੀ ਉਹ ਤਾਂਵੇ ਲੋਕੀ ਇੰ ਚ ਕਰਦੇ ਨੇ ਤਾਂ ਵੀ ਨਹੀਂ ਸੋਚਦੇ ਕਿ ਇੱਕ ਕੁੜੀ ਦਾ ਪਿਓ ਕਿੰਨਾ ਮਿਹਨਤ ਕਰਕੇ ਪੈਸਾ ਕਮਾਉਦਾ ਹੈ ਔਰ ਵਿਆਹ ਕਰਦਾ ਹੈ ਉਹਰ ਰੋਟੀ ਕਰਦਾ ਪਰ ਅਸੀਂ ਲੋਕ ਵਿੱਚ ਐਵੇਂ ਹੀ ਛੋੜ ਛੋੜ ਕੇ ਆ ਜਾਂਦੇ ਵੇਸਟ ਕਰਨ ਵਾਸਤੇ ਹਨਾ ਕਿਊ ਵੀਰਜੀ ਸਾਨੂੰ ਸੋਚਣਾ ਚਾਹੀਦਾ ਹਮ ਉੱਥੇ ਵੀ ਸਾਨੂੰ ਸੋਚਣਾ ਚਾਹੀਦਾ ਕਿ ਅਸੀਂ ਇਹ ਸਭ ਨਾ ਕਰੀਏ ਸਮਣੇ ਵਾਲੇ ਦੀ ਸਮਝੀਏ ਇਸ ਮਜਬੂਰੀ ਨੂੰ ਸਾਨੂੰ ਅਸੀਂ ਵੀ ਉਹਦੀ ਜਗ੍ਹਾ ਤੇ ਹੋ ਸਕਦੇ ਹਾਂ
ਕਿਵੇਂ ਦੀ ਹੈ
ਸਭ ਤੋਂ ਵਧੀਆ ਇਨੀ ਆਇਲ ਗੱਲ ਨਾ ਲੋਕ ਤਾਂਹੀ ਚੀਜ਼ ਸਮਝਣ ਤੇ ਫਿਰ ਸਾਡਾ ਦੇਸ਼ ਪਿੱਛੇ ਕਿਉਂ ਰਹੇ ਹਮ ਇੰਨੀ ਮਹਿੰਗਾਈ ਹੋ ਗਈ ਇਸੇ ਕਰਕੇ ਹੋ ਗਈ ਹੈ ਨਾ।
ਬਿਲਕੁਲ ਜੀ ਬਿਲਕੁਲ ਤੇ ਇੰਪੋਰਟੈਂਸ ਮੈ ਤੋਂ ਵੀ ਨੀ ਪਤਾ ਨਾ ਕਿਸ ਕਿਸ -ਕਿਸ ਚੀਜ਼ ਦਾ ਬਸ ਅਸੀਂ ਭਰ ਲਓ ਬਸ ਭਰ ਲਓ ਜਿੰਨਾ ਭਰਨਾ ਭਰ ਲ ਲੋ ਭਰ ਲ ਲੋ ਲੇਕਿਨ ਬਾਅਦ ਚੋਂ ਸੁੁੱਟਣਾ ਮੰਜ ਜੂਰੇ ਵੇਸ਼
ਸੁਪਨਾ ਬਿਲਕੁਲ- ਬਿਲਕੁਲ ਹੋਈ ਅਸੀਂ ਇਧਰ ਨਗਰ ਪੇਤਾਂ ਵਗੈਰਾ ਤੇ ਜਾਈਦਾ ਕਿਤੇ ਭੰਡਾਰੇ ਤੇ ਜਾਈਦਾ ਲੋਕੀ ਭਰ ਭਰ ਥੈਲੇ ਲੈ ਕੇ ਆਂਦੇ ਨੇ ਐਵੇਂ ਜਿਵੇਂ ਪਤਾ ਨੀ ਭਾਵੇਂ ਖਾਧਾ ਜਾਏ ਨਾ ਜਾਏ।
ਨਹੀਂ ਖਾਧਾ ਜਾਂਦਾ ਸਹੀ ਗੱਲ ਹੈਗੀ, ਉਹਨਾਂ ਕੋਲ ਬਸ ਦੇਖ
ਕਿ ਰ ਸਾਰੀ ਮਿਕਸ ਖਿਚੜੀ ਬਣਾਂਦੇ ਨੇ। ਜਿਵੇਂ ਸਾਰਾ ਸਮਾਨ ਇੱਕੋ ਹੀ ਥੈਲੇ ਚ ਪਾਈ ਜਾਂਦੀ, ਉਹ ਕਿੱਥੇ ਖਾਧਾ ਜਾਏਗਾ ਵੇਸਟ ਹੀ ਹੋਏਗਾ।
ਵੇਸਟ ਕਰੇਗਾ ਉਹ ਕਈ ਤੇ ਐਸੇ ਹੁੰਦੇ ਨੇ ਲੰਗਰ ਭਰ ਕੇ ਲੈਣਗੇ ਅੰਦਰ ਆਪਣੇ ਘਰ ਰੱਖ ਲੈਣਗੇ। ਤੇ ਉਹ ਜਦੋਂ ਪੂਰਾ ਉਹਦੇ ਅੰਦਰ ਸਮੈਲ ਆਣ ਲੱਗ
ਤਾਂ ਸੁੱਟਣਗੇ ਹਾਂ ਤਾਂ ਸੁੱਟਣਗੇ ਜਾਨਵਰ ਵੀ ਨਹੀਂ ਖਾਂਦਾ ਉਹ ਵੀ ਖਾ
ਹਾਂ ਉਹਨੂੰ ਵੀ ਉਹ ਵੀ ਮੂੰਹ ਭਰ ਘਰ ਆਂਦਾ ਇੰਨੀ ਸਮੈਲ ਆਂਦੀ ਹੁੰਦੀ ਖਾਣੇ ਚੋਂ ਬਸ ਦੂਸਰੇ ਨੇ ਆਪਣੇ ਪਲੇਟ ਹੀ ਇੰਨਾ- ਇੰਨਾ ਜ਼ਿਆਦਾ ਖਾਣਾ ਕਿਉਂ ਪਾ ਲਿੱਤਾ ਮੈਂ ਘੱਟ ਕਿਉਂ ਪਾਇਆ ਉਹਨਾਂ ਤੋ
ਮੈਂ ਹਾਂ ਬਸ- ਬਸ ਇਹ ਚੀਜ਼ ਗਲਤ ਹੈ ਨਾ। ਐਵੇਂ ਨਹੀਂ ਹੋਣਾ ਚਾਹੀਦਾ। ਨੀ ਹੋਣਾ ਚਾਹੀਦਾ, ਅਸੀਂ ਦੇਖੋ ਦੇਖੀ ਨਹੀਂ ਆਪਣਾ -ਆਪਣੇਹੀ ਮਨ ਨੂੰ ਬਣਾਏ ਇਹ ਕਿ ਅਸੀਂ ਖਾਣਾ ਵੇਸਟ ਨਹੀਂ ਕਰਨਾ, ਉਹ ਜਿੰਨਾ ਖਾਣਾ ਉਹਨਾ ਲੈ ਲੇ ਅਹੰ
ਸਹੀ ਗੱਲ ਹੈਗੀ।
ਕਾਮਯਾਬ ਆ ਨਹੀਂ ਤੇ ਫੇਰ ਅਸੀਂ ਬਸ ਐਵੇਂ ਹੀ ਦਿਨ ਪ੍ਰਤੀ ਦਿਨ ਅਸੀਂ ਨੀਚੇ ਹੀ ਜਾਂਦੇ ਜਾਵਾਂਗੇ, ਕੋਈ ਵਧੇਗਾ ਨਹੀ ਐਵੇਂ।
ਸਹੀ ਗੱਲ ਹੈ ਅੰਨ ਵੀ ਤੇ ਭਗਵਾਨ ਹੀ ਹੈਗਾ ਨਾ। ਉਹ ਵੀ ਇਧਰੇ ਕਿੰਨਾ ਸੀ ਬਿਲਕ ਨਾਧਰ ਉਹਦੀ ਬੇਅਦਬੀ ਕਰਾਂਗੇ ਉਹ ਸਾਡੇ ਕੋਲੋਂ ਜਾਏ ਓਹ ਦੂਰ ਜਗ੍ਹਾ ਵੇ ਵਿਆ। ਇਹ ਸਾਡੀ ਬੇਇਜ਼ਤੀ ਕਰਦਾ ਵਾ।
ਬਿਲਕੁਲ। ਸਾਨੂੰ ਐਵੇਂ ਨਹੀਂ ਕਰਨਾ ਚਾਹੀਦਾ, ਪਰ ਅੱਸੀਂ ਲੋਕ ਇਹੀ ਹੈ, ਕਿ ਬਸ ਆਇਆ, ਜਿੰਨਾ ਆਇਆ ਖਾਧਾ-ਖਾਧਾ ਨਹੀਂ ਖਾਧਾ ਸੁੱਟਤਾ ਚਲੋ ਜੀ, ਡਸਟਬਿਨ'ਚ
ਹਾਂ
ਡਸਟਬਿਨ ਦੇ ਵਿੱਚ ਕੂੜਾ, ਰੋਟੀ ਨੂੰ ਸੁੱਟਣਾ ਯਾਨੀ ਕੂੜਾ ਸੁੱਟਣ ਦੇ ਬਰਾਬਰ ਹੋ ਗਿਆਏ, ਨਾ ਕੂੜਾ ਸੁੱਟ ਰਹੇ ਹਾਂ। ਅਸੀਂ ਫੇਰ ਹੈਂ।
ਬਾਕੀ ਅੱਗੇ ਦਾ, ਯੂਥ ਦੇਖੋ ਕੀ ਕਰਦਾ, ਉਹ। ਹੁਣ ਅੱਗੇ ਤਾਂ ਯੂਥ ਦਾ ਨੀ ਪਤਾ, ਉਹ ਕਿੰਨਾ ਕੁ ਬਚਾਂਦੇ ਨੇ, ਕਿੰਨਾ ਕੁ ਉਜਾੜਦੇ ਨੇ।
ਬਿਲਕੁਲ ਜੀ।ਬਿਲਕੁਲ ਉਹਨੂੰ, ਤੇ
ਕਿਉਕਿ ''ਮੇਰਾ ਬੇਟਾ ਹੈਗਾ ਉਹ ਨਾ ਆਪਣੇ ਮੇਰੇ ਤਾਇਆ ਜੀ ਦਾ ਮੁੰਡਾ ਹੈਗਾ, ਉਹਦਾ ਅਹ ਤਾਇਆ ਜੀ ਦਾ ਪੋਤਰਾ ਹੈਗਾ। ਉਹਨੂੰ ਦੇਖ ਆਇਆ, ਉਹਨੇ ਪਲੇਟ'ਚ ਰੋਟੀ ਖਾਧੀ ਤੇ, ਉਹਨੇ ਅੱਧੀ ਰੋਟੀ ਛੋੜ ਦਿੱਤੀ, ਐਵੇਂ ਤੇ ਮੈਂਨੀ ਖਾਣੀ ਮੈਂ ਨੀ, ਖਾਣੀ ਉਹ ਇੰਝ ਹੀ ਕਰਦਾ, ਖਾਣਾ ਛੱਡਦੰਦਾ 'ਮੇਰਾ ਮੁੰਡਾ ਘਰ ਆ ਗਿਆ, ਸੇਮ ਉਹਦੇ ਅਕਣ ਕਰੇ।
ਓਲਾ, ਦੇਖੋ ਵੇਖੀ
ਵੇਖੋ- ਵੇਖੀ। ਤੇ, ਫੇਰ ਅਸੀਂ ਤਿੰਨ-ਚਾਰ ਵਾਰੀ ਇਹਨੂੰ ਨੋਟਿਸ ਕੀਤਾ ਵੀ ਇਹ ਹੋ ਕੀ ਰਿਹਾ, ਇਹਨੂੰ। ਤੇ, ਫੇਰ ''ਅਸੀਂ ਇਹਨੂੰ ਪਿਆਰ ਨਾਲ ਸਮਝਾਇਆ ਬਈ।ਐੰਝ ਨੀ ਕਰਦੇ ਜਿੰਨਾ ਤੁਸੀਂ ਖਾਣਾ ਨਾ ਉਹਨਾਂ ਨੂੰ ਬਾਕੀ ਛੋੜ ਦੋ ''ਉਹ ਬਾਕੀ ਦੁਬਾਰਾ ਲੇਲੋ ਖ਼ਤਮ ਹੋ ਗਿਆ, ਦੁਬਾਰਾ ਲੇਲੋ।ਖਤਮ ਹੋ, ਹੁਣ ''ਉਹਦੀ ਐਸੀ ਰੂਟੀਨ ਬਣ ਗਈ, ਉਹ ਪਹਿਲੇ ਕਹਿੰਦਾ ''ਮੰਮਾ ਮੈਨੂੰ ਥੋੜਾ ਜਿਹਾ ਖਾਣਾ ਦੇ- ਦੋ, ਮੈਨੂੰ ਹੋਰ ਭੁੱਖ ਹੋਏਗੀ ਨਾ, ਮੈਂ ਹੋਰ ਲੈ ਲਾਂਗਾ।
ਬਿਲਕੁਲ ਸਹੀ ਗੱਲ ਹੈ। ਹੂੰ- ਹੂੰ- ਹੂੰ-ਹੂੰ, ਮੈਂ ਇਹੀ ਹੋਣਾ ਹੁਣਾ ਨਹੀਂ, ਏਈ
ਹਾਂ, ਵੀ ਹੁਣ, ਅੱਗੇ ਦੇਖੋ ਕਿਆ ਪਤਾ। ਥੋੜੇ ਸੁਧਰ ਜਾਣ ਲੋਕ, ਵੇਸਟੇਜ ਘਟ ਕਰਨ
ਬਿਲਕੁਲ ਜੀ।
ਵੇਸਟੇਜ ਘੱਟ ਕਰਾਂਗੇ ਤੇ, ਕੁਛ ਬੱਚ ਵੀ ਜਾਏਗਾ ਨਹੀ ਤੇ, ਫੇਰ ਬਸ ਉਹੀਏ। ਜਲਦੀ ਤੋਂ ਜਲਦੀ ਗ਼ਰੀਬ ਹੁੰਦੇ ਜਾ ਰਹੇ। ਦੇਸ਼ ਹੋਰ ਕੀ ਇੰਨੀ ਜਿਆਦਾ ਵੇਸਟੇਜ ਹੋ, ਰਹੀ ਹੈ। ਕਿਸਾਨ ਵਿਚਾਰਾ ਦੇਖੋ ਕਿੰਨੀ ਮਿਹਨਤ ਨਾਲ ਖਾਣਾ ਉਹ''ਉਹ ਕਰਦਾ ਹੈਨਾ ਕਨਕ ਗਉਦਾ ਹਰ ਚੀਜ਼ ਇਨੀ ਮਿਹਨਤ ਨਾਲ ਕਰਕੇ ਸਾਡੇ ਵਾਸਤੇ ਅਨ ਪੈਦਾ ਕਰਦਾ ਔਰ ਅਸੀ ਅੰਨ ਦੀ ਬੇਦਵੀ ਕਰਦੇ ਹਾਂ
ਬਿਲਕੁਲ ਜੀ ਬਿਲਕੁਲ
ਸਾਨੂੰ ਸੋਚਣਾ ਚਾਹੀਦਾ ਨਾ ਕਿ ਕਿੰਨੀ ਮਿਹਨਤ ਨਾਲ ਹੈ। ਸਾਡਾ ਇਹ ਖਾਨਾ ਸਾਡੇ ਤਕ ਪੋਚਿਆ ਅੱਜ ਅਸੀ ਇਹ ਦੀ ਕਦਰ ਨਹੀ ਕਰਾਂਗੇ ਤੇ ਸਾਨੂੰ ਕੱਲ ਨੂੰ ਇਹ ਮਿਲੇਗਾ ਵੀ ਨਹੀ
ਬਿਲਕੁਲ ਜੀ ਬਿਲਕੁਲ ਨਹੀ ਮਿਲੇਗਾ ਬੜੇ ਦੁਨੀਆਂ ਬੈਠੀ ਹੈ। ਜੋ ਕਿ ਸੌਦੇ ਆ ਰਾਤ-
ਕੀ ਸੁਣ ਬਹੁਤ ਸਹੀ ਗੱਲ ਹੈ। ਹਾਲੇ ਕਿੰਨੇ ਗੁਰਦੁਆਰਿਆਂ ਮੰ ਚਹਰ ਚੀਜ਼ ਜਗ੍ਹਾ ਤੇ ਮਿਲਦਾ ਹੈ। ਲੰਗਰ ਮਿਲਦਾ ਪਹੀਆ ਤਾਂ ਵੀ ਉਸ ਤੋਂ ਬਾਅਦ ਵੀ ਕਿੰਨਾ ਲੋਕ ਭੁੱਖਾ ਸੌਦਾ ਹੈ। ਕਹਿ ਰੇ ਉਸ ਤੋਂ ਬਾਅਦ ਵੀ ਕਿੰਨਾ ਲੋਕ ਭੁੱਖਾ ਸੋਦਾ ਹੈ। ਬਈਆ ਐਤਾਂ ਹੀ ਹੈ। ਕਿਉਂ ਕਿ ਅਸੀ ਲੋਕ ਧਿਆਨ ਨਹੀ ਦੇਦੇ ਫੂਡ ਵੇਸਟ ਕਰਨੇ ਆ ਨਾ ਇਹੀ ਨਾ ਸਾਨੂੰ ਫੂਡ ਦੀ ਹਰ ਚੀਜ਼ ਦੀ ਇੰਪੋਰਟੈਂਨ ਸਮਝ ਨਹੀ ਚਾਹੀਦੀ ਅੱਜ ਅਸੀ ਉਹਦੀ ਨਹੀ ਸਮਝਾਂਗੇ ਹਨਨਾ-
ਹਾਂਜੀ -ਹਾਂਜੀ-
ਅੱਜ ਅਸੀਂ ਨਹੀ ਸਮਝਾਂਗੇ ਤੇ ਸਾਨੂੰ ਇਹ ਨਾ ਉਹ ਕੌਣ ਸਾਡੀ ਕਦਰ ਕਰੇਗਾ ਖਾਣੇ ਦੀ ਕੀਮਤ ਹੀ ਨਹੀ ਕਰਦੇ ਅਸੀ ਵੈਲੂ ਹੀ ਨਹੀ ਜਾਣਦੇ ਹਾਂਜੀ -ਹਾਂਜੀ-
ਥੈਂਕ ਯੂ! ਤੁਸੀ ਬੜੀ ਅੱਛੀ ਨੌਲੇਜ ਦਿੱਤੀ।
ਚਲੋ ਜੀ ਥੈਂਕ ਯੂ ਜੀ, ਕੋਈ ਨੀ, ਸ ਸਤਿ ਸ੍ਰੀ ਅਕਾਲ ਜੀ।